ਭਾਬੀ ਜੀ। ਵਧੀਆ ਜੀ-ਵਧੀਆ, ਤੁਸੀਂ ਦੱਸੋਂ?
ਬੱਸ ਵਧੀਆ, ਹੋਰ ਕੀ ਕਰੀ ਜਾਂਦੇ?
ਕੁੱਝ ਨਹੀਂ, ਬੈਠੇ, ਤੁਸੀਂ ਸੁਣਾਓ?
ਬੱਸ ਵਧੀਆ, ਹੋਰ ਕੀ ਕਰਨਾ ਹੈਗਾ? ਸਾਰਾ ਦਿਨ ਕੰਮ ਹੀ ਨਹੀਂ ਖ਼ਤਮ ਹੁੰਦਾ, ਹਾ-ਹਾ।
ਹੋਰ ਗਰਮੀ ਕਿੱਦਾਂ ਹੋ ਰਹੀ?
ਨਹੀਂ ਹੁਣ ਤਾਂ ਬਾਰਿਸ਼ ਪੈ ਕੇ ਹਟੀ ਏ ਤੇ ਹਲਕੀ-ਹਲਕੀ ਚੱਲ ਵੀ ਰਹੀ ਹੈ ਬਾਰਿਸ਼।
ਇੱਧਰ ਵੀ ਭੇਜ ਦੋ।
ਤੇ ਹੋਰ ਕੀ ਮੈਂ ਅੱਗੇ ਹੀ ਸੋਚਜੀ ਪਈ ਸੀ, ਮੈਂ ਦੀਦੀ ਨੂੰ ਫ਼ੋਨ ਕੀਤਾ ਤੇ ਦੀਦੀ ਕਹਿੰਦੇ ਮੀਂਹ ਕਹਿੰਦੇ, ਮੈਂ ਕਿਹਾ ਇੱਧਰ ਮੀਂਹ ਪੈਂਦਾ ਪਿਆ ਜੇ ਕਹਿੰਦੇ ਨਾ, ਇੱਧਰ ਤਾਂ ਨਹੀਂ ਮੀਂਹ ਪੈਂਦਾ ਪੈਗਾ। ਤੇ ਆਪਣਾ ਤੇ ਮੈਂ ਕਿਹਾ ਇੱਧਰ ਤਾਂ ਅੱਜ ਪੈ ਗਿਆ, ਕਹਿੰਦੇ ਚਲੋ ਸਾਡੇ ਕੱਲ੍ਹ ਪੈ ਗਿਆ, ਤੁਹਾਡੇ ਇੱਧਰ ਅੱਜ ਪੈ ਗਿਆ।
ਹਾਂ-ਹਾਂ-ਹਾਂ, ਨਹੀਂ ਵੈਸੇ ਮੌਸਮ ਤੇ ਹੋ ਰਿਹਾ ਇੱਦਾਂ ਹੀ ਬੱਦਲ-ਬੱਦਲ ਜਿਹਾ।
ਹੂੰ।
ਪਰ ਘੁੰਮ ਜਿਹਾ ਲੱਗ ਕਦੀ ਬਹੁਤ
ਘੁੰਮ-ਘੁੰਮ ਤਾਂ ਬਹੁਤ ਜਿਆਦਾ ਹੋਇਆ ਪਿਆ ਹੈਗਾ ਗਾ। ਬਲਕੀ ਟੂਟੀ ਚ ਆਈ ਹੈਗੀ ਸੀਗੀ ਤੇ ਮੈਂਨੂੰ ਇਹ ਕਹਿੰਦੇ ਪਾਣੀ-ਪੂਣੀ ਭਰ ਲਾ ਹੁਣੇ ਇਹ ਵੀ ਪੈਲੀ ਚੋਂ ਹੀ ਆਏ ਸੀਗੀ।
ਅੱਛਾ-ਅੱਛਾ, ਬੱਤੀ ਆ ਰਹੀ?
ਹਾਂ, ਲਾਈਟ ਹੀ ਨੀ ਹੈਗੀ ਸੀ ਸਵੇਰ ਦੀ, ਫਰਿੱਜ ਸਾਡਾ ਖਰਾਬ ਜਿਹਾ ਹੋਇਆ। ਅਸੀ ਸਵੇਰੇ ਫਰਿੱਜ ਠੀਕ ਕਰਵਾਇਆ ਹੈਗਾ ਗਾ ਤੇ ਬੱਸ ਤੇ ਉਦੋਂ ਹੀ ਫਰਿੱਜ ਚਲਾਇਆ ਤੇ ਉਸੇ ਟਾਈਮ ਹੀ ਲਾਈਟ ਚਲੇ ਗਈ ਸੀ ਤੇ ਹੁਣ ਆਣ ਕੇ ਹੁਣ ਆਈ ਏ ਲਾਈਟ ਤੇ ਮੈਨੂੰ ਹੁਣ ਉਹ ਕਹਿੰਦੇ ਫਰਿੱਜ ਠੰਢਾ ਨਹੀਂ ਹੋਇਆ, ਮੈਂ ਸਵੇਰ ਦੀ ਤਾਂ ਲਾਈਟ ਨੀ ਹੈਗੀ ਸੀ ਤੇ ਫਰਿੱਜ ਕਿਥੋਂ ਠੰਢਾ ਹੋਣਾ ਹੈਗਾ ਸੀਗਾ।
ਆਹ, ਇਹ ਵੀ ਤੇ ਹੈਗਾ।
ਕਿੰਨੇ ਦਿਨ, ਤਿੰਨ-ਚਾਰ ਦਿਨ ਹੀ ਹੋ ਗਏ, ਫਰਿੱਜ ਖ਼ਰਾਬ ਹੋਇਆ ਪਿਆ ਸੀਗਾ, ਆਪਣਾ। ਹਾਂ, ਹਾਏ, ਕਿੰਨੇ ਦਿਨ ਹਾਂਜੀ, ਕਿੱਥੇ ਰੋਜ਼ ਕਦੇ ਕਹਿਣਾ ਗਾ, ਸਬਜ਼ੀ ਖਰਾਬ ਹੋ ਜਾਂਦੀ, ਕਦੇ ਆਟਾ ਖ਼ਰਾਬ ਹੋ ਜਾਂਦਾ, ਕਦੇ ਕੁਝ ਖਰਾਬ ਹੋ ਜਾਂਦਾ ਹੈਗਾ। ਆਪਣਾ ਤੇ ਹੋਰ ਦੁੱਧ ਦਾ ਤਾਂ ਮੈਂ ਕਦੇ ਕਹਿਣਾ ਕਿ ਇਹਨਾਂ ਨੂੰ, ਜੇ ਮੈਂ ਦਹੀਂ ਜਮਾਂਦੀ ਹੈਗੀ ਸੀਗੀ ਤੇ ਦਹੀਂ ਵੀ ਖੱਟਾ ਹੋ ਜਾਂਦਾ ਹੈਗਾ ਬਾਹਰ ਪਿਆ। ਪਿਆ ਹੈਗਾ ਤੇ ਉਬਾਲੇ ਮਾਰ ਜਾਂਦਾ ਦਹੀਂ ਵੀ।
ਹਾਂ, ਗਰਮੀ-ਗਰਮੀ ਵੀ ਬੜੀ ਹੈਨਾ।
ਹਾਂਜੀ, ਤੇ ਫਿਰ ਉਹ ਬੱਸ ਸਾਰਾ ਤੇ ਮੈਂ ਕਿਹਾ ਹੁਣ ਦੱਸੋ ਕੀ ਕਰਾਂ? ਫੇਰ ਸਬਜ਼ੀ ਵੀ ਪੂਰੀ-ਸੂਰੀ ਬਣਾਵਾਂ, ਆਟਾ ਵੀ ਪੂਰਾ-ਸੂਰਾ ਗੁਣਨਾ। ਫਿਰ ਵੀ ਇੱਕ ਪੇੜਾ ਵੀ ਬੱਚ ਹਾਂਜੀ, ਫਿਰ ਪੇੜਾ ਵੀ, ਇੱਕ ਪੇੜਾ ਵੀ ਬੱਚ ਜਾਵੇ, ਉਹ ਵੀ ਸਵੇਰ ਤੱਕ ਖ਼ਰਾਬ ਹੈਗਾ ਗਾ।
ਹਾਂ, ਇਹ ਤੇ ਹੈ, ਫਰਿੱਜ ਚ ਭਾਵੇਂ ਦੋ ਦਿਨ ਪਿਆ ਹੋਵੇ। ਫਿਰ ਖ਼ਰਾਬ ਨੀ ਹੁੰਦਾ, ਹਾਂਜੀ-ਹਾਂਜੀ। ਹੋਰ, ਰੋਟੀ ਪਾਣੀ ਖਾ ਲਿਆ?
ਹਾਂਜੀ, ਬੱਸ ਹੁਣ ਗਿਆਰਾਂ ਕੁ ਵਜੇ ਖਾਧੀ ਸੀ, ਦੁਪਹਿਰ ਦੀ ਟਾਲ ਹੈਗੀ ਏ, ਹੁਣ ਸ਼ਾਮੀ ਜਲਦੀ ਖਾਣ ਲੱਗੇ ਆ।
ਅੱਛਾ-ਅੱਛਾ, ਤੇ ਉਹ ਬੱਚੇ ਕੀ ਕਰਦੇ?
ਉਹ ਸੁੱਤਾ ਪਿਆ ਛੋਟਾ, ਵੱਡਾ ਗਿਆ ਹੋਇਆ ਹੈਗਾ ਕੰਮ ਤੇ ਆਪਣਾ। ਹਾਂ, ਤੇ ਹਾਂਜੀ, ਤੇ ਫਿਰ ਬੱਸ ਉਹਨਾਂ ਦੇ ਨਾਲ-ਨਾਲ ਹਾਂਜੀ, ਇਹ ਵੱਡੇ ਵਾਲਾ ਮੁੰਡਾ ਹੈਗਾ ਮੇਰਾ ਵੀਹ ਕੁ ਸਾਲ ਦਾ। ਹੈਗਾ, ਵੱਡਾ ਮੁੰਡਾ ਛੋਟੇ ਵਾਲਾ ਅਠਾਰਾਂ ਕੁ ਸਾਲ ਦਾ ਹੈਗਾ ਹੈ।
ਅੱਛਾ-ਅੱਛਾ-ਅੱਛਾ, ਚਲੋ ਜਵਾਨ ਹੀ ਆ।
ਹਾਂ, ਹੋਰ ਕੀ ਹੋਣਾ ਉਹਦਾ ਨਾਮ ਕਹਿੰਦਾ ਸੀ ਹੁਣ ਉਹਨੂੰ ਆਈ ਟੀ ਆਈ ਦੇ ਵਿੱਚ ਕਰਾਇਆ ਹੈਾ ਕਹਿੰਦਾ ਸੀ ਮੰਮੀ ਮੈਂ ਬਾਹਰ ੱਸ ਹੈਗੀ ਤੇ ਮੈਂ ਕਿਹਾ ਤੇਰੇ ਕੋਲ ਕੋਈ ਪਰੂਫ ਤਾਂ ਹੈ ਨੀ ਹੈਗਾ ਬਾਹਰ ਵੀ ਜਾਓ ਫੇਿਰ ਮੈਂ ਕਿਹਾ ਅਗਲੇ ਪ੍ਰੂਫ ਮੰਗਦੀ ਹੈਗੀ ਸ ਚੀਜ਼ ਕੀ ਕਰਕੇ ਆਏ ਨਹੀਂ ਕਰਕੇ ਆਏਗੀ
ਹਾਂ ਇਹ ਵੀ ਹੈਗਾ
ਕੀ ਕਹਿੰਦਾ ਹਾਂ ਮੰਮੀ ਮੈਂ ਤਾਂ ਜਾਣਾ ਗਾ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਗਾ ਫੇਰ ਜਿਹਨੂੰ ਕਿਿਨੂੰ ਵੀ ਪੁੱਛੇ ਉਹੀ ਕਹਿੰਦੇ ਬਾਹਰ ਨਹੀਂ ਹੈਗਾ ਬਾਹਰ ਕੰਮ ਨੀ ਹੈਗਾ
ੇ ਜਾਣਾ ਕੀਤਾ ਕਿੱਥੇ ਆ ਤੁਹਾਡੇ ਮੁੰਡੇ ਨੇ
ਇਹ ਸਪੇਨ ਕਹਿੰਦਾ ਪਿਆ ਸੀ ਸਪੇਨ ਜਾਣਾ ਵਾ
ਸੁੇ ਜਾਣਾ ਫਰ ਦੀਦੀ ਪੈਸੇ ਵੀ ਲੱਗਣੇ ਆ ਤੇ ਉੱਥੇ ਫੇਿਰ ਤੁਹਾਨੂੰ ਪਤਾ ਥੋੜਾ ਬਹੁਤਾ ਬੰਧਤ
ਅਠਾਰਾਂ ਲੱਖ ਰੁਪਇਆ ਮੰਗਦਾ ਏਜੰਟ ਅਠਾਰਾਂ ਲੱਖ ਰੁਪਈਆ ਤੇ ਕਹਿੰਦਾ ਸਾਲ ਦੇ ਵਿੱਚ ਪੀ ਆਰ ਹੋ ਜਾਏ ਤੇ ਫੇਿਰੂੰ ਹਾਂ ਉਹਦਾ ਨਾਮ ਵੀ ਤੇ ਤੁਸੀਂ ਖੁਦ ਹੀ ਸੋਚੋ ਅਠਾਰਾਂ ਮੈਂ ਇਹਨੂੰ ਇਹ ਵੀ ਵੀ ਚੱਲ ਪੀ ਵਾਰ ਤਾਂ ਹੋ ਜਾਂਦੀ ਹੈਗੀ ਆ ਬੰਦੇ ਦੀ ਪਰ ਜੇ ਉੱਥੇ ਕੰਮ ਨਾ ਹੋਇਆ ਕਾਰ ਨਾ ਹੋਇਆ ਉਹ ਤਾਂ ਕਹਿੰਦਾ ਮੈਂ ਕੰਮ ਲਵਾ ਕੇ ਇਹਨੂੰ ਸਾਰਾ ਕੁਛ ਕਰਕੇ ਵੀ ਮਹੀਨੇ ਦੇ ਵਿੱਚਨ ਉਹ ਮਿਲ ਜਾ ਗ੍ਰੀਨ ਕਾਰਡ ਪਰ ਕਿਸੇ ਦਾਾ ਹੈਗਾ ਗਾ ਵੀ ਉੱਥੇ ਜਾ ਕੇਓਨੇ ਤਾਂ ਛੱਡ ਦੇਣਾ ਓਨੇ ਜਾ ਚੜ੍ਹਾ ਦੇਣਾ ਗ ਉਹ ਉਹਨੇ ਕਿਹੜ
ਪਤਾ ਕੀ ਆ ਕਹਿੰਦੇ ਹੁੰਦੇ ਬਾਅਦ ਦੀਦੀ ਉਹ ਕਹਿੰਦੇ ਹੁੰਦੇ ਆ ਵੀ ਸਾਡਾ ਤੇ ਕੰਮ ਸੀ ਪਹੁੰਚਾਉਣਾ ਪਹੁੰਚਾ ਤਾ ਅੱਗੋਂ ਕੰਮ ਮਿਲੇ ਨਾ ਮਿਲੇ ਤੁਹਾਡੀ ਉਹ ਕਿਸਮਤ ਫੇਿਰ ਕਿਸਮਤ ਕਹਿ ਦਿੰਦੇ ਆ
ਉਹੀ ਤਾਂ ਹੈ ਵ ਇਹੀ ਤਾਂ ਗੱਲ
ਚੁੱਕ ਚੁਕਾ ਕੇ ਲਾਓਗੇ
ਸਾਡੇ ਕੋਲ ਤਾਂ ਨਾ ਮੈਂ ਸਹੀ ਦੱਸਾਂ ਨਾ ਨਾ ਤਾਂ ਸਾਡੇ ਕੋਲ ਕੋਈ ਇਨਾ ਵੀ ਜ਼ਮੀਨ ਜਿਹੜੀ ਹੈਗੀ ਸਾਡੇ ਕੋਲ ਢਾਈ ਤਿੰਨ ਕਿੱਲੇ ਜ਼ਮੀਨ ਹੈਗੀ ਕਿੱਲਾ ਵੇਚ ਜੇ ਅਸੀਂ ਮੁੰਡਾ ਘੱਲੀਏ ਤੇ ਉੱਥੇ ਜਾ ਕੇ ਕੰਮ ਵੀ ਨਾ ਬਣੇ ਹੈਂ ਰੱਬ ਕਰਕੇ ਫ ਕਿੱਲਾ ਵੀ ਜਾਵੇ ਤੇ ਪਿੱਛੋਂ ਕਰਨਾ ਕੀ ਹੈਗਾ ਵੀ ਇਹ ਤਾਂ ਹੈ ਨੀ ਵੀ ਕੋਈ ਹੋਰ ਕੰਮ ਹੈਗਾ ਕੋਈ ਕਾਰ ਹੈਗਾ
ਨਾਲੇ ਉਹ ਤੇ ਪੈਲੀ ਹੋਗੀਈ ਤੇ ਤੁਹਾਨੂੰ ਉਮੀਦ ਹੋਏਗੀ ਫਸਲ ਬੀਜਾਂਗੇ ਤੇ ਚਲੋ ਕੁਛ ਨਾ ਕੁਛ ਤੇ ਆਏਗਾ ਹੀ ਹਮ
ਤੇ ਉਹ ਤਾਂ ਪਿੱਛੇ ਉਹ ਬੜੀ ਮੁਸ਼ਕਿਲ ਨੇ ਸਮਝਾਇਆ ਰੋਟੀ ਛੱਡ ਕੇ ਬਹਿ ਗਿਆ ਮੈਂ ਤਾਂ ਜਾਣਾ ਮੈਂ ਤਾਂ ਜਾਣਾ ਮੈਂ ਜਿੱਦ ਕਰਨ ਨਾਲ ਇੱਕ ਦਮ ਤੇ ਜਾਇਆ ਨ ਜਾਂਦਾ ਹੈਗਾ
ਹਾਂਜੀ
ਫਿਰ ਬਸ ਫਿਰ ਬੜੀ ਮੁਸ਼ਕਿਲ ਸਮਝਾ ਸਮਝੂ ਕੇ ਹੋੁਣ ਮੈਂ ਕਿਹਾ ਤ ਆਈ ਟੀ ਆਈ ਦੇ ਵਿੱਚ ਦਾਖਲਾ ਲੈ ਲ ਆਪਣਾ ਤੇ ਮੈਂ ਕਿਹਾ ਫ਼ਿਰ ਤੇਰੇ ਕੋਲੋਂ ਇ ਪ੍ਰੂਫ ਹੋ ਜਾਏਗਾ ਜਿਹੜਾ ਤੂੰ ਕੰਮ ਸਿੱਖਦਾ ਮੈਂ ਨਾ ਇਹਦਾ ਹੀ ਤੂੰ ਕੋਰਸ ਕਰ
ਹਾਂਜੀ ਬਾਹਰ ਨਾ ਦੀਦੀ ਥੋੜਾ ਨਾਲੇ ਉਹ ਵੀ ਵੇਖਦੇ ਨਾ ਜਿੱਦੋਂ ਸਪੇਨ ਹੈ ਨਾ ਉਹ ਵਹਿੰਦੇ ਰੈਸਟੋਰੈਂਟਾਂ ਦਾ ਕੰਮ ਵੇਖਦੇ ਜਿੱਦਾਂ ਮੰਨ ਲਓ ਮਾਸਟਰ ਸਾਹਿਬ ਦਾ
ਪੈਕਿੰਗ ਦਾ ਕੰਮ ਕਰ ਲਿਆ ਜੇ ਬ ਗੱਡੀਆਂ ਵਾਲੇ ਵਿੱਚ ਵੀ ਜਿਹੜਾ ਇਹਨੇ ਗੱਡੀਆਂ ਦਾ ਕੰਮ ਸਿੱਖਿਆ ਨਾ ਆਪਣਾ ਤੇ ਫੇਰ ਉਹ ਕਹਿੰਦੇ ਗੱਡੀਆਂ ਦੇ ਕੰਮ ਦੇ ਵਿੱਚ ਵੀ ਜ਼ਿਆਦਾ ਉਹ ਨੀ ਹੈਗਾ
ਹਾਂ ਨਾ ਨਾ ਇੰਨੀ ਨਹੀਂ ਹੈਗੀ ਬੱਚਤ ਸਾਡੇ ਵੀ ਵੱਡੇ ਭਾਅ ਜੇ ਗਿਆਏ ਹੋਇਆ ਮੇਰਾ ਵੀ ਜੀਜਾ ਉਹ ਪੁਰਤਗਾਲ ਚ ਉਹ ਕਹਿ ਰਹੇ ਬਸ ਬੱਚ ਉਹ ਤਾਂ ਆਪਣੇ ਮੇਰੀ ਭੈਣ ਨੂੰ ਕਹਿਣਗੇ ਤੂੰ ਬੱਚੇ ਪੜ੍ਹਾ ਜਿੰਨੇ ਪੜ੍ਹਾਏ ਜਾਂਦੇ ਕਹਿ ਰਹੇ ਬਾਹਰ ਪ ਪੜ ਵੈਲਿਊ ਬੜੀ ਹੈ ਉਹਦੀ
ਨਾ ਪੜ੍ਹਾਈ ਦੀ ਵੈਲਿਊ ਹੋਣੀ ਏ।
ਹਾਂ ਤਾਂ ਇਹ ਤੇ ਦੀਦੀ ਇਹਨਾਂ ਨੂੰ ਵਧੀਆ ਤੋਂ ਵਧੀਆ ਸਕੂਲ ਪਾਏ। ਕੋਈ ਗੱਲ ਨੀ, ਪੈਸੇ ਜ਼ਰੂਰ ਲੱਗਣਗੇ ਪਰ ਵਧੀਆ ਸਕੂਲ ਚ ਪਾਏ ਅ।
ਇਹ ਤਾਂ ਹੈ ਹੀ ਐ ਕਰਦਾ, ਹੁਣ ਇਹਨਾਂ ਨੂੰ ਵੀ ਹੈਗਾ ਸੀ ਪਹਿਲੇ ਪ੍ਰਾਈਵੇਟ ਪੜ੍ਹ- ਪੜ੍ਹ ਕੇ ਤੇ ਹੁਣ ਅਪਣੇ ਟੈਂਥ ਤੋਂ ਬਾਦ ਛੋਟਾ ਮੁੰਡਾ ਹੁਣ ਗਿਆਰਵੀਂ ਤੇ ਬਾਰਵੀਂ ਇੰਨੇ ਸਰਕਾਰੀ ਚ ਕੀਤੀ, ਕਹਿੰਦੇ ਸਰਕਾਰੀ ਤੇ ਬੜੀ ਵੈਲਿਊ ਹੈਗੀ। ਵੀ ਇਹਦੇ ਕੋਲ ਨਾ ਸਰਟੀਫਿਕੇਟ ਹੋ ਜੇਗਾ ਵੀ ਸਰਕਾਰੀ ਦੇ ਵਿੱਚ ਵੀ ਪੜ੍ਹਿਆ ਹੈਗਾ ਇਹ। ਤੇ ਫੇਰ ਹੁਣ ਦੋ ਸਾਲ ਨੇ, ਹੁਣ ਇਹਨੂੰ ਪਲੱਸ ਟੂ ਇਹਦੀ ਹੋ ਹੈਗੀ। ਫੇਰ ਉਸ ਤੋਂ ਬਾਅਦ ਮੈਂ ਕਿਹਾ ਇਨੂੰ ਚੱਲ ਆਈ ਟੀ ਆਈ ਦੇ ਵਿੱਚ ਪਾ ਦਾਂਗੀ।
ਹਾਂਜੀ
ਕਰਨੀ ਹੋਈ, ਮੈਂ ਕਿਹਾ ਨਾਲ-ਨਾਲ ਆਈ ਟੀ ਆਈ ਵੀ ਕਰ ਲਏਗਾ, ਨਾਲ ਪ੍ਰਾਈਵੇਟ ਆਪਨਾ ਕੋਲਜ ਵੀ ਕਰ ਲੇਗਾ। ਆਪ ਜਿਨੇ ਓਪਨ ਤੋਂ ਕਰਨਾ ਹੋਇਆ ਹੈਗਾ ਤੇ, ਆਪਣਾ ਨਾਲ- ਨਾਲ ਪੜ੍ਹ ਲੇਗਾ ਆਪਣਾ। ਮੈਂ ਕਿਹਾ ਨਾਲੇ ਦੋਨੋ ਕੰਮ ਹੋ ਜਾਣਗੇ। ਆਪਣਾ ਜਿੰਨਾ ਜਿਕਰ ਬੱਚੇ ਅਪ ਅਪਨੇ ਸਟੈਂਡ ਤੇ ਨਾ ਖੜੇ ਹੋਣ, ਉਨਾ ਚਿਕਰ ਤਾਂ ਬੰਦਾ ਕੋਈ ਸੋਚਦਾ ਵੀ ਨੀ ਹੈਗਾ। ਵੀ ਅੱਗੇ ਕੁਛ ਕਰਨਾ ਹੈ ਹੈਗਾ?
ਦੀਦੀ, ਇੱਕ ਵਾਰੀ ਇਹ ਕਹੀਦੈ ਬੱਚੇ ਅੱਖਾਂ ਦੇ ਸਾਹਮਣੇ ਪ ਪੈਰਾਂ ਤੇ ਸਟੈਂਡ ਹੋ ਜਾਣ, ਫਿਰ ਨੀ ਕੁੱਝ ਦਿੱਕ
ਫੇਰ ਨੀ ਦਿੱਕਤ, ਅੱਗੇ ਮੈਨੂੰ ਕਹਿੰਦੇ ਨੇ, ਕਹਿੰਦੇ ਬਈ ਬੱਚੇ ਤੇਰੇ ਵਾਵਾ ਵੱਡੇ ਹੋ ਗਏ, ਕੋਈ ਰਿਸ਼ਤਾ- ਰੁਸ਼ਤਾ ਵੇਖ ਲੈ। ਮੈਂ ਕਿਹਾ ਹਜੇ ਤੇ ਬੇਚਾਰੇ ਪੜ੍ਹਦੇ ਪਏ
ਹੰ ਹੰ, ਰਿਸ਼ਤੇ ਦੀਦੀ ਜਦੋਂ ਆਉਂਦੇ ਨੇ, ਕਮਾਈ ਕਰਨ ਲੱਗ ਪੈਣ ਨਾ, ਰਿਸ਼ਤੇ ਆਪਣੇ ਆਪ ਆ ਜਾਂਦੇ ਐ।
ਓਹੀ ਤਾਂ ਹੈ, ਮੈਂ ਕਿਹਾ ਮੈਂ ਲਿਆ ਕੇ ਉਹਨੂੰ ਬਿਠਾ ਕੇ, ਮੈਂ ਬਿਠਾਣਾ ਕਿੱਥ ਕੀ ਹੈਗਾ, ਮੈਂ ਉਹਨੂੰ ਲਿਆ ਕੇ ਮੈਂ ਕਿਹਾ ਮੈਂ ਕਿਹੜਾ ਆਪਣੇ ਕੋਲ ਲਿਆ ਕੇ ਬਿਠਾਣਾ। ਜਿਹੜਾ ਮੁੰਡਾ ਕਮਾਣ ਵਾਲਾ ਹੋਏਗਾ ਤਾਂ ਤੇ ਕਿ ਗੱਲ ਈ?
ਆਹਹੋ ਤੇ ਉਹ ਅਗਲਾ ਕਹੈਗਾ ਕਿ, ਪਤਾ ਕੀ ਹੋਏ ਬੱਚੇ ਪੜ੍ਹਨ ਅ ਆਪਣੇ ਸਟੈਂਡ ਤੇ ਹੋ ਜਾਣ। ਵੋ ਕੁੜੀਆਂ ਦੇ ਰਿਸ਼ਤੇ ਵੀ ਵਾਧੂ ਹੋ ਜਾਂਦੇ ਆ।
ਕੁੜੀਆਂ ਨੂੰ ਤਾਂ ਚਲੋ ਅੱਜ ਕੱਲ ਤਾਂ ਮਿਲਦੇ ਵੀ ਕੋਨੀ ਰਿਸ਼ਤੇ ਨਾ, ਅੱਜ ਕੱਲ ਮਿਲਣੇ ਵੀ ਬੜੇ ਔਖ ਅਗਲੇ ਬਾਰ ਦੇ ਭਾਲਦੇ ਨੇ, ਬਾਰ ਦੇ ਭਾਲਦੇ ਨੇ।
ਕੁੜੀਆਂ ਬਾਰ ਦੇ ਭਾਲਦੇ ਤੇ ਮੁੰਡੇ ਜਿਹੜੇ ਉਹ ਕਹਿਣਗੇ ਬਈ ਬੜੀਆਂ ਪੜ੍ਹੀਆਂ ਲਿਖੀਆਂ ਹੋਣੀਆਂ ਚਾਹੀਦੀਆਂ, ਥੋੜਾ ਚਲੋ ਵਧੀਆ ਹੋਣੀਆਂ ਚਾਹੀਦੀਆਂ। ਤੁਹਾਨੂੰ ਪਤਾ ਅੱਜ ਕੱਲ ਕੁੜੀਆਂ ਵੀ ਬਾਹਰ ਨੂੰ ਭੱਜਦੀਆਂ।
ਬਿਲਕੁਲ ਜੀ ਬਿਲਕੁਲ। ਕਿੱਥੇ ਏ ਹੁਣ ਸਾਡਾ ਨਾ ਮੇਰਾ ਮਾਮਾ ਸੋਰਾ ਹੈਗਾ ਸੀਗਾ, ਉਹਦੇ ਬੱਚੇ ਮੇਰੀ ਉਮਰ ਦਾ ਜੇ ਵੱਡਾ ਮੁੰਡਾ, ਉਹਦਾ ਵੱਡਾ ਏ ਲਾ ਲੋਓ ਪੈਂਤੀ- ਛੱਤੀ ਸਾਲ ਦਾ ਹੋਏਗਾ ਉਹਦਾ ਮੁੰਡਾ ਵੱਡੇ ਵਾਲਾ। ਹੈਂ, ਤੇ ਤੇ ਉਹਦਾ ਵਿਆਹ ਹੀ ਨਹੀਂ ਹੋਇਆ। ਕਿਉਂਕਿ ਉਹ ਪੜ੍ਹਨ ਲੱਗ ਗਏ, ਕਿਉਂਕਿ ਫੇਰ ਉਹਨਾਂ ਨੇ ਕੋਰ ਸ ਕੀਤਾ, ਆਪਣਾ ਪੜ੍ਹ- ਪੁੜ ਕੇ ਆਪਣਾ ਵਧੀਆ ਕਮਾਇਆ ਦਾ ਸਾਰਾ ਕੁਛ ਹੀ, ਤੇ ਹਜੇ ਤੱਕ ਉਸ ਮੁੰ ਡੇ ਦਾ ਵਿਆਹ ਨਹੀਂ ਹੋਇਆ। ਹੈਗਾ। ਰਿਸ਼ਤੇ ਬਥੇਰੇ ਲੱਭੇ, ਬਹੁਤ ਰਿਸ਼ਤੇ ਲੱਭੇ ਨੇ। ਤੇ ਉਦੋਂ ਇਹਨਾਂ ਦੇ
ਜਾਂਦੀਆਂ ਨਾ, ਫੇਰ ਲੋਕੀ ਆ ਪਤਾ ਕੀ ਆਉਂਦੇ ਆ ਵੀ, ਕੁੜੀਆਂ ਤੇ ਲੱਗਿਆ ਵੀ ਅਸੀਂ ਏਡੀ ਉਮਰ ਦਾ ਕਿਉਂ ਦਈ ਲੱਭੀਏ?
ਕੋਈ ਕਮੀ ਵੀ ਨਹੀਂ ਹੈਗੀਗੀ। ਨਾ ਬੱਚੇ ਖਾਂਦੇ ਨੇ, ਨਾ ਪੀਂਦੇ ਨੇ। ਤੇ ਉਹ ਆਪ ਉਹ ਇੰਜੀਨੀਅਰ ਹੈਗਾ ਗਾ। ਕੰਪਿਊਟਰ ਇੰਜੀਨੀਅਰ ਏ ਓ। ਉਹ ਆਪਣੇ ਪਹਿਲੇ ਜਿਹੜੀ ਸਾਡੀ ਮਾਮੀ ਹੈਗੀ ਸੀ, ਉਹ ਭਾਲਦੀ ਸੀ ਵੀ ਤਗੜਾ ਘਰ ਹੋਣਾ ਚਾਹੀਦਾ, ਅਗ ਅੱਗੋਂ ਕੁੜੀ ਵਾਲੇ ਵੀ ਤਕੜੀ ਨੌਕਰੀ ਕਰਨ ਵਾਲੀ ਹੋਣੀ ਚਾਹੀਦੀ ਏ, ਕੁੜੀ ਵੀ ਪੜੀ ਲਿਖੀ ਹੋਣੀ ਚਾਹੀਦੀ। ਪਹਿਲੇ ਮੂੰਹ ਅੱਡ ਸਾਡੇ ਤੇ ਉਹ ਵੀ ਰਿਸ਼ਤੇ ਮੰਗਦੀ ਸੀ।
ਹੁਣ ਤਾਂ ਆਂਦੇ ਨੇ ਜਿਹੜਾ ਵੀ ਆਉਂਨਡਿਆ ਉਹੋ ਆ ਜੇ।
ਹਾਂਜੀ, ਹੁਣ ਤਾਂ ਕਹਿੰਦੇ ਜਿਹੜਾ ਮਿਲਦੇ। ਤੇ ਫੇਰ ਹਾਰ ਕੇ ਫੇਰ ਉਹ ਵੱਡੇ ਦਾ ਹੋਇਆ ਨੀ ਫ਼ਿਰ ਹੁਣ ਛੋਟੇ ਦਾ ਤਗਾਰੀ ਇਸ਼
ਆਹੋ ਦੱਸਣ ਦੇ ਸੀ ਦੀਦੀ ਦੱਸਣ ਦੇ ਸੀ ਦੀਦੀ ਕਹਿਣ ਰੁਪਿੰਦਰ ਦੀਦੀ ਵਿਆਹ ਤੇ
ਹਾਂਜੀ ਤੇ ਫਿਰ ਛੋਟੇ ਦਾ ਵਿਆਹ ਹਾਂਜੀ ਹਾਂਜੀ ਹੁਣ ਜਿਹਦੇ ਤੇ ਗਏ ਸੀ
ਤਰੀਕ ਨੂੰ ਗਏ ਸੀ ਵਿਆਹ ਤੇ
ਹਾਂਜੀ ਹਾਂਜੀ ਹਾਂਜੀ ਹਾਂਜੀ ਬਾਰਾਂ ਬਾਂ ਤਰੀਕ ਦਾ ਸੀਗਾ ਬਾਰਾਂ ਤਰੀਕ ਦਾ ਉਹਨਾਂ ਦਾ
ਆਹੋ ਦੱਸਣ ਡਈ ਸੀ ਮੈਨੂੰ ਕਹਿ ਰਹੀ ਵਿਆਹ ਜਾਣਾ ਮ ਨਹੀਂ ਕੌਣ ਫੇਰ ਉਹਨਾ ਨੂੰ ਦੱਸਿਆ ਵੀ ਇਦਾਂ ਏਦਾਂ ਕਰਕੇ ਪਹਿਲਾਂ ਤੇ ਵਿਆਹ ਨੀ ਹੁੰਦਾ ਫਿਰ ਵੱਡੇ ਦਾ ਤੇ ਹੋਇਆ ਨੀ ਛੋਟਾ ਛੋਟੇ ਦਾ ਹੋ ਗਿਆ ਵਾ।
ਛੋਟੇ ਦਾ ਕੀਤਾ ਗ ਵਿਆਹ ਹੁਣ ਫਿਰ
ਛੋਟੇ ਦਾ ਵੀ ਲੈ ਆਉ ਕਹਿ ਰਹੀ ਹੁਣ ਵੇਖੋ ਮੈਂ ਕਿਹਾ ਉਹਨੂੰ ਕਹਿ ਦੇ ਤੇਰੀ ਭੈਣ ਭੂਣ ਹੋਵੇ ਜਾਂ ਚਾਚੇ ਤਾਏ ਦੀ ਕੁੜੀ ਹੋਵੇ ਤੇ ਉਹਨੂੰ ਲੈ ਆ।
ਦੋ ਭੈਣਾਂ ਹੀ ਸੀਗੀਆਂ ਉਹ ਵੀ ਤੇ ਆਪਣਾ ਉਹਦਾ ਨਾਮ ਕਿ ਉਹ ਵੱਡੀ ਦਾ ਤਾਂ ਵਿਆਹ ਹੋਇਆ ਪਿਆ ਹੈਗਾ ਸੀ ਪਹਿਲੇ ਤਾਂ ਤੇ ਹੀ ਇਕੱਲੀ ਕਵਾਰੀ ਸੀ ਤੇ ਜਿਹੜਾ ਮੁੰਡਾ ਕਿ ਉਹ ਬਾਹਰ ਆਸਟ੍ਰੇਲੀਆ ਦੇ ਵਿੱਚ ਪੱਕਾ ਹੈਗਾ ਕਦੇ ਉੱਥੋਂ ਹੀ ਦੀ ਕੁੜੀ ਉਹਨੇ ਸੈੱਟ ਕੀਤੀ ਹੋਈ ਹੈ। ਉਹਨੇ ਉੱਧਰ ਹੀ ਵਿਆਹ ਕਰਵਾਇਆ ਹੋਇਆ ਇੱਧਰ ਵਿਆਹ ਕਰਵਾਇਆ ਨਹੀਂ ਸੀਗਾ ਉਹਨੇ। ਤੇ ਹੁਣ ਉਹਦਾ ਇੱਧਰ ਵੀ ਉਦੋਂ ਹੀ ਸੋਚਦੇ ਸੀ ਵੀ ਨਾਲ ਹੀ ਓਦਾ ਇੱਧਰ ਵੀ ਵਿਆਹ ਕਰਕੇ।
ਅੱਛਾ, ਅੱਛਾ, ਅੱਛਾ, ਅੱਛਾ।
ਤੇ ਪੱਕਾ ਬਸ ਤਿੰਨ ਭੈਣ ਭਰਾ ਹੈਗੇ ਸੀਗੇ ਹੁਣ ਅਗੇ ਕਹਿੰਦੇ।
ਕੀ ਰਿਸ਼ਤੇਦਾਰ ਤੇ ਹੋਣਗੇ ਕੁੜੀ ਦੇ ਜਿੱਦਾਂ ਮਾਮੇ ਮਾਸੀਆਂ ਚਾਚੀਆਂ ਤਾਈਆਂ।
ਇਹ ਤਾਂ ਹੈ ਹੀ ਹੈ ਉਹ ਮੁੰਡਾ ਵੀ ਨਾਲੇ ਸਰਦਾਰ ਹੈਗਾ ਹੁਣ ਤਾਂ ਮੁੰਡਾ ਵੀ ਸਰਦਾਰ ਹੋ ਗਿਆ ਹੈਗਾ ਆਪਣਾ
ਅੱਛਾ ਆਹੋ ਦੱਸਣ ਦੀ ਮੈਨੂੰ ਰੁਪਿੰਦਰ ਦੀਦੀ ਦੱਸਦੀ ਪਈ ਕਹਿ ਰਹੀ ਏਦਾਂ ਕਰਕੇ। ਸਾਡੀ ਮਾਮੀ ਵੀ ਥੋੜਾ ਜਿਹਾ ਕਰਦੀ ਸੀ ਮੈਨੂੰ ਵੱਡੇ ਮੇਰੇ ਮੁੰਡੇ ਨੇ। ਪੜ੍ਹੇ ਲਿਖੇ ਆ ਏਦਾਂ ਵਾ ਤੇ ਮੈਨੂੰ ਵੀ ਕੁੜੀ ਵੀ ਚਾਹੀਦੀ ਆ।
ਹਾਂਜੀ।
ਹਾਂ ਤੇ ਮੈਂ ਕਿਹਾ ਚਲੋ ਕੋਈ ਨੀ ਮੈਂ ਕਿਹਾ ਅੱਜ। ਫ ਉਹ ਪਹਿਲਾਂ ਮੂੰਹ ਟੱਟ ਲੈਂਦੀ ਆ ਫੇਰ ਦੀਦੀ ਬਾਅਦ ਚ ਔਖਾ ਹੋ ਜਾਂਦਾ।
ਹਾਂਜੀ, ਹਾਂਜੀ ਇਹ ਤਾਂ ਹੈ ਹੀ ਹੈ।
ਠੀਕ ਹੈ, ਸਤਿ ਸ੍ਰੀ ਅਕਾਲ ਦੀਦੀ।
ਚਲੋ ਠੀਕ ਆ ਫਿਰ ਸਤਿ ਸ਼੍ਰੀ ਅਕਾਲ।